ਹੈਲੋ, ਹਾਂਜੀ ਸਸ ਰੀ ਕਾਲ ਜੀ। ਵਦੀਆ ਓਂ ਤੁਸੀਂ ਸਨਾਓ ਠੀਕ ਓਂ। ਬਾਲ ਬੱਚੇ ਠੀਕ ਨੇ।
ਹਾਂਜੀ, ਬੱਚੇ ਠੀਕ ਨੇ।
ਹੋਰ ਗੇਆ ਬੱਚਿਆਂ ਨੂੰ ਹੋਮਵਰਕ ਛੁੱਟੀਆਂ ਦਾ।
ਹਾਂਜੀ ਬਸ ਹੁਨ ਹੋ ਈ ਗੇਆ ਕੰਪਲੀਟ ਕਰਾਏ ਤੇ ਸਕੂਲ ਖੁੱਲ ਗਏ ਨੇ ਹੁਨ ਬੱਚਿਆਂ ਦੇ। ਤੇ ਹੁਨੇ ਬਸ ਰੋਟੀ ਰੁਟੀ ਬਨਾਓ, ਹਾਂਜੀ।
ਅੱਛਾ ਤਾਡੇ ਇੱਕ ਤਰੀਕ ਨੂੰ ਸਕੂਲ ਖੁੱਲੇ ਨੀ ਓਦਰ
ਹਾਂ ਸਾਡੇ ਵੀ ਅੱਜ ਈ ਖੁੱਲ੍ਹੇ ਨੇ ਸਕੂਲ ਇੱਕ
ਨਈਂ ਸਾਡੇ ਨੀ ਖੁੱਲ੍ਹੇ ਸਾਡੇ ਬੱਚਿਆਂ ਦੇ ਖੁੱਲ੍ਹਨੇ ਛੇ ਤਰੀਕ ਨੂੰ।
ਅੱਛਾ, ਹੋਰ ਕੀ ਕਰ ਰਏ ਸੀ।
ਖੁੱਲ੍ਹ ਗੇਆ ਸਕੂਲ ਮੈਂ ਤੇ ਅੱਜ ਗਈ ਸੀ।
ਅੱਛਾ ਓ ਬਸ ਹੁਨ ਰੂਟੀਨ ਵਾਪਿਸ ਸ਼ੁਰੂ ਹੋ ਜਾਏਗਾ ਨਾ ਓਈ ਸਕੂਲ ਦਾ। ਜ ਓਈ ਸਕੂਲ ਦਾ ਰੂਟੀਨ ਸ਼ੁਰੂ ਹੋ ਜੇਗਾ ਬੱਚਿਆਂ ਦਾ।
ਹੂੰ।
ਬੱਚਿਆਂ ਦਾ ਆਨਾ ਜਾਨਾ ਬਈ ਸਵੇਰੇ ਉੱਠ ਕੇ ਮਾਵਾਂ ਨੇ ਨਾਸ਼ਤਾ ਵਾਸਤਾ ਬਨਾਨਾ ਲੰਚ ਬਨਾਨਾ। ਓਈ ਰੂਟੀਨ ਸ਼ੁਰੂ ਹੋ ਜਾਏਗਾ।
ਮਾਵਾਂ ਨੇ ਖੂਬ ਨਿੰਦਰਾਂ ਪੂਰੀ ਕੀਤੀਆਂ ਛੁੱਟੀਆਂ ਚ।
ਹਾਂਜੀ।
ਚੰਗਾ ਐ ਥੋੜ੍ਹਾ ਮਾਵਾਂ ਨੂੰ ਵੀ ਰ ਥੋੜ੍ਹਾ ਜਾ ਆਰਾਮ ਮਿਲਦਾ ਝੁੱਗੀਆਂ ਸੋ ਜਾਂਦੀਆਂ ਨੇ। ਓ ਬੱਚਿਆਂ ਨੂੰ ਕਿਥੇ ਸੌ ਪਾਂਦੀਆਂ ਸਵੇਰ-ਸਵੇਰੇ ਜਲਦੀ ਉੱਠਨਾ ਰੋਟੀ ਪੈਕ ਕਰਨੀ ਓ ਬੱ ਵਿਚਾਰੀ ਦੇ ਆਰਾਮ ਈ ਨਈ ਕਰ ਪਾਂਦੀਆਂ ਮਾਵਾਂ।
ਹਾਂਜੀ, ਓਹੀ ਰੂਟੀਨ ਵਾਪਸ ਸ਼ੁਰੂ ਹੋ ਗੇਆ ਫੇਰ ਅਰਾਮ ਮਿਲਿਆ ਸੀ। ਕੁੱਝ ਅਸੀਂ ਆਪ ਈ ਨਾ, ਕੁੱਝ ਆਪ ਈ ਢਿੱਲੇ ਆਂ ਕੁੱਝ ਬੱਚਿਆਂ ਨੂੰ ਢਿੱਲਾ ਬਨਾਏਆ ਦਾ। ਅੱਜ-ਕੱਲ੍ਹ ਬੱਚਿਆਂ ਨੂੰ ਟੀ ਵੀ ਮੋਬੈਲ ਚ ਜ਼ਾਦਾ ਬਿਜ਼ੀ ਹੋਏ ਦੇ ਨੇ, ਬੱਚੇ ਵੀ ਐਕਟਿਵ ਜ਼ਾਦਾ ਹੈਗੇ ਨੇ।
ਬਾਰ ਧੁੱਪ ਹੁੰਦੀ ਐ ਮਾਵਾਂ ਕੈਂਦੇ ਧੁੱਪ ਐ ਬਾਰ ਧੁੱਪੇ ਕੀ ਫੇਰਨਾ ਬੱਚਾ
ਹਾਂਜੀ, ਮਾਵਾਂ ਆਪ ਬੱਚਿਆਂ ਨੂੰ ਬਾਰ ਭੇਜਦੀਆਂ ਨੀ ਹੈਗੀਆਂ। ਧੁੱਪ ਹੈਗੀ ਏ ਕਾ ਪਿੰਡਾ ਨਾ ਜਾਈ। ਘਰ ਈ ਬੈ ਲੈ ਚੱਲ ਤੂੰ ਟੀ ਵੀ ਦੇਖਲੈ ਚਲ ਮੋਬਾਈਲ ਦੇਖਲੈ ਓ ਬੱਚੇ ਐਨੇ ਹੈਪਚੁਅਲ ਹੋਗੇ ਨੇ ਕੇ ਮੋਬਾਇਲ ਦੀ ਵਜਾ ਵੀ ਬੱਚੇ ਦੀ ਨੀਂਦ ਘੱਟ ਹੋ ਗਈ ਐ, ਬੱਚੇ ਰਾਤੀ ਤੇ ਸੌਨਗੇ ਲੇਟ, ਔਰ ਸਵੇਰੇ ਉਠਨਗੇ ਦੇਰ ਨੂੰ- ਫੇਰ ਸਾਰਾ ਸਕ ਖਰਾਬ ਹੋ ਜਾਦਾਂ ਲੇਟ ਹੋ ਜਾਂਦੇ ਨੇ।
ਸਕਰੀਨ ਨੇ ਬੱਚੇਆਂ ਦੀਆਂ ਨਾ ਨਿੰਦਰਾਂ ਖੋ ਲਈਆਂ ਨੇ।
ਹਾਂਜੀ- ਹਾਂਜੀ, ਟੀ ਵੀ ਨੇ ਲਗਾ ਕੇ ਕੀਤੀਆਂ ਹੋਈਆਂ ਸਈ ਕੈ ਰਏਂ ਓ ਆਪ।
ਸਭ ਜਗ੍ਹਾ ਈ ਮੌਲ ਐ ਜ ਜਿਥੇ ਦੇਖੋ ਅਸੀ ਕਿਤੇ ਬਾਰ ਅਗਰ ਓ ਰੈਸਟ ਕਿਤੇ ਰੋਟੀ ਖਾਨੀ ਜਾਈਏ ਓਥੇ ਵੀ ਬੱਚਾ ਦੇਖੇਆ ਫੋਨ ਲੱਗੇ ਹੋਏ ਨੇ ਖਾ ਰਏ ਨੇ।
ਕਿਉਕਿ ਬੱਚਾ ਮਾਂ- ਪਿਓ ਵਾਸੇ ਹੁਣ ਇਕ ਇਹ ਵੀ ਇਕ ਬੜੇ ਵੱਡੇ- ਡੀ ਕਹਿਦੇ ਦਿੱਕਤ ਹੋ ਗਈ ਕਿ ਬੱਚਾ ਰੋਟੀ ਖਾ ਲਵੇ, ਹੁਣ ਅਸੀ ਬੜੀ ਵੱਡੀ ਦਿੱਕਤ ਬਸ- ਖਾ ਲਵੇ ਕੁਛ ਖਾ ਲਵੇ ਮਤਲਬ- ਰੋਟੀ ਬੱਚੇ ਨੂੰ ਖਆਣੀ ਹੈ। ਢਿੱਡ ਬੱਚੇ ਦਾ ਭਰਨਾ ਹੈ। ਅਸੀਂ ਉਹਦੇ ਪਿੱਛੇ ਭੱਜ ਰਹੇ ਹਾਂ। ਕਿ ਤੂੰ ਰੋਟੀ ਖਾ ਲੈ ਪੁੱਤਰ ਤੂੰ ਰੋਟੀ ਖਾ ਲੈ ਪਰ ਐ ਛਡ ਦੋ- ਨਹੀ ਖਾਏਗਾ ਦੋ ਦਿਨ ਨੀ ਖਾਗਾ ਆਪੇ ਰੋਟੀ ਖਾਏਗਾ। ਮਾਂ- ਪਿਓ ਬੱਚੇ ਮਾਂ- ਪਿਓ ਨੂੰ ਚਲਾਉਦੇ ਪਏ ਨੇ। ਸਾਡੇ ਦੇ ਅੱਜ ਤੱਕ ਮਾਂ- ਪਿਓ ਨੇ ਦੇਖਿਆ ਈ ਨੀ।
ਮਾ ਜੋ ਬਣਾਇਆ ਸਬਜ਼ੀ ਉਹ ਖਾਣੀ ਪੈਂਦੀ ਸੀ, ਅਸੀ ਨਖਰਾ ਕੀਤਾ ਹੀ ਨਹੀ ਸੀ, ਕਿਉਕਿ ਪਤਾ ਐ- ਰੁੱਸਾਂਗੇ ਇ ਕੰਢਾ ਰੁੱਸਾਂਗੇ ਦੋ ਕੰਢੇ ਰੁੱਸਾਂਗੇ ਹਾਰ ਕੇ ਉਹੀ ਖਾਵਾਂਗੇ ਜੋ ਬਣਿਆ ਹੋਇਆ। ਚੁਪ ਕਰ ਕੇ ਖਾ ਲੈਂਦੇ ਸੀ, ਭੁ-
ਸਾਡੇ ਮਾਂ- ਪਿਓ ਸਾਨੂੰ ਇਹ ਚੀਜਾ ਮਹਿਸੂਸ ਕਰਵਾਈਆਂ ਨੇ, ਕਿ ਤੁਸੀ ਕੁਛ ਨਹੀਂ ਖਾਓ ਗੇ ਤੁਹਾਨੂੰ- ਖਾਣਾ ਐ ਹੀ ਪੈਣਾ।
ਨਹੀ ਨਾਲੇ ਨਾ, ਅਸੀ ਲੋਕ ਜੋ ਸੀ ਨਾ- ਅਸੀਂ ਭੱਜਦੇ ਦੌੜਦੇ ਸੀ ਬਹੁਤ ਖੇਡਦੇ ਸੀ ਸਾਨੂੰ ਭੁੱਖ ਲੱਗ ਜਾਦੀ ਸੀ ਭੁੱਖ ਬਰਦਾਸ਼ 'ਚ ਬਾਹਰ ਹੋ ਜਾਦੀ ਸੀ। ਜੋ ਬਣਿਆ ਹੁੰਦਾ ਸੀ, ਸਾਨੂੰ ਓਹ ਖਾਣਾ ਪੈਂਦਾ ਸੀ। ਅਸੀਂ ਗਲੀ 'ਚ ਖੇਡਣ ਗਏ ਹਾਂ, ਰੇਤਾਂ 'ਚ ਖੇਡਿਆ ਹ, ਮਿੱਟੀਆਂ 'ਚ ਖੇਡਿਆ, ਰੇਤਾਂ ਦੇ ਘਰ ਬਣਾਏ ਨੇ- ਬਜਰੀ 'ਚ ਗਿਟੇ ਖੇਡੇ ਨੇ, ਅਸੀ ਭੱਜਾਂ ਦੌੜੀਆਂ ਬੜੀਆਂ ਕੀਤੀਆਂ ਨੇ- ਹੁਣ ਦੇ ਬੱਚੇ ਇਹ ਸਭ ਨਹੀ ਕਰਦੇ, ਫੇਰ ਔਨੂੰ ਭੁੱਖ ਕੀ ਲੱਗਣੀ ਹੈ। ਉਹਨੇ ਬੈਠੇ- ਬੈਠੇ ਟੀ ਵੀ ਦੇਖਣਾ ਏ, ਰਿਮੋਟ ਨਾਲ ਟੀ ਵੀ ਚਲਾ ਰਿਮੋਟ ਨਾਲ ਬੰਦ ਕਰ ਲਿਆ। ਬੈਠੇ- ਬੈਠੇ ਮੋਬਾਇਲ ਦੇਖਦੇ ਰਹਿਣਾ ਆ, ਐ ਗੇਮ ਦੇਖ ਓ ਦੇਖ।
ਕਲੇ ਉਹ ਆਂਦੇ ਸੀ, ਟੀ ਵੀ ਬਲੈਕ ਐਂਡ ਵਾਈਟ ਟੀ ਵੀ ਆਉਦੇ ਸਨ। ਰੰਗੀਨ -ਰੰਗੀਨ ਨਹੀ ਸੀ ਹੁੰਦੇ, ਉਹ ਤਾਂ ਉਠ ਕੇ ਚਲਾਉਣੇ ਪੈਂਦੇ ਸੀ। ਰਿਮੋਟ ਤੋਂ ਪਹਿਲੇ ਉਠ ਕੇ ਟੀ ਵੀ ਚਲਾਓਗੇ ਬੰਦ ਕਰੋਗੇ ਅਜ ਕਲ ਤ- ਪੱਖੇ ਵੀ ਆ ਗਏ ਰਿਮੋਟ ਵਾਲੇ, ਐਲੈਕਸਾ- ਐਲੈਕਸਾ ਬੰਦ ਕਰੋ ਐਲੈਕਸਾ ਚਲਾ ਦੋ।
ਜਿਆਦਾ ਆਲਸ ਤੇ ਹੁਣ ਇਹਨਾ ਨੇ ਪਾਤਾ ਜਿਹੜ ਟੈਕਨੀਕ ਹੈ ਨਾ, ਇਹਨਾ ਨੇ ਜਿਆਦਾ ਆਲਸ ਪਾ ਦਿੱਤੇ ਨੇ- ਹੁਣ ਬੱਚੇ ਭੱਜ ਦੋੜ ਜਿਆਦਾ ਕਰਦੇ ਨਹੀ- ਭੱਜਣ- ਦੌੜਨਗੇ ਭੁੱਖ ਲੱਗੇਗੀਂ ਬੱਚਿਆਂ ਨੂੰ ਬੱਚਿਆਂ ਦੀ ਐਕਟੀਵਿਟੀਸ ਨਹੀ ਰਹੀਆਂ। ਐਕਟੀਵਿਟੀ ਬੱਚੇ 'ਚ ਹੋਏਗੀ ਤੇ ਤਾਂ ਹੀ ਬੱਚਾ ਭੱਜ ਦੌੜ ਕਰੇਗਾ ਭ- ਭੁੱਖ ਲੱਗੇਗੀ ਬੱਚੇ ਨੂੰ, ਉਹਦਾ ਸਟੈਮੀਨਾ ਵੱਧੇਗਾ। ਕਿ ਮੈ ਭੁੱਖ ਲਗੀ ਕੁਛ ਖਾਵਾਂ, ਉਹ ਭੁੱਖ ਨੇ ਲੱਗਣੀ ਕਿ ਜੇ ਲੱ- ਗੇਗੀ ਤੇ ਕੀ ਖਾਣਾ ਬੱਚੇਆਂ ਨੇ ਉਹ ਵੀ ਬਰਗਰ, ਚਾਮਿਨ- ਐਈ ਫਾਸਟ ਫੂਡ, ਕੁਛ ਹੈਲਦੀ ਉਨਾ ਨੇ ਖਾਣਾ ਨਹੀ।
ਸਹੀ ਕਹਿ ਰਹੇ ਹੋ- ਸਹੀ ਕਹਿ ਰਹੇ ਹੋ, ਹਾਂਜੀ।
ਸ ਮਾਵਾਂ ਵੀ ਸੌਖੀਆਂ ਨੇ ਉਹਨਾ ਵੀ ਲਗਦਾ ਬੱਚੇ ਨੇ ਮੈਗੀ ਮੰਗ ਲਈ ਮੈਗੀ ਬਣਾ ਦਿਉ ਜਲਦੀ ਬਣ ਜਾਏਗੀ, ਮਾਂ ਵੀ ਸੌਖੀ ਬੱਚ- ਬੱਚਾ ਵੀ ਤੇ ਮਾਵਾਂ ਵੀ ਇਨੀ ਐਫੋਟਸ ਕਰਨਾ ਚਾਹੁੰਦੀਆਂ ਕੋਈ-
ਐਫਟ ਨੀ ਕਰਨਾ ਚਾਹੁੰਦੀਆਂ ਸਹੀ ਕਹਿ ਰਹੇ ਹੋ।
ਜਾਂ ਦੀ ਵਾਰੀ ਉਠ ਉਠਣਾ ਪਵੇ- ਮਾਵਾਂ ਵੀ ਆਲਸੀ ਹੋ ਗਈਆਂ ਅਜ ਕਲ ਦੀਆ, ਉਹ ਤੇ ਖੁਸ਼ ਨੇ ਬੱਚੇ ਨੂੰ ਜੈਰ- ਜ਼ੈਰ ਵੜਗੀਆਂ ਚੀਜਾ ਦੇ ਕੇ, ਨੂੰ ਵੀ ਅਲਸੀ ਉਹ- ਫੋਨਾਂ 'ਤੇ ਲੱਗੀਆਂ ਰਹਿੰਦੀਆਂ ਆਪ ਵੀ, ਬੱਚੇ ਵੀ ਫੋਨਾ 'ਤੇ- ਜੇ ਤੁਸੀਂ ਆਪ ਛੱਡੋਗੇ ਬੱਚੇ ਨੂੰ ਕਹੋ ਨਾ ਕੇ ਫੋਨ ਨਾ ਦੇਖ, ਉਹ ਕਹਿੰਦੇ ਕਿਉਂ? ਕਿਉਂ, ਡੈਡੀ ਵੀ ਤਾਂ ਸਕਰੀਨ ਦੇਖ ਰਹੇ ਨੇ ਬੱਚਾ ਕਹਿੰਦਾ। ਉਹਨਾਂ ਨੂੰ ਮਨਾ ਕਰੋ ਉਹ ਵੀ ਤਾਂ ਦੇਖ ਰਹੇ ਨੇ, ਕਿ ਆਹ ਤੁਸੀਂ ਵੀ ਤਾਂ ਦੇਖਦੇ ਹੋ, ਮੈਨੂੰ ਮਨਾ ਕਿਉਂ? ਕਰ ਰਹੇ ਓ, ਯਾ ਵੱਡਾ ਭਰਾ ਦੇਖ ਰਿਹਾ, ਵੱਡੀ ਭੈਣ ਵੇਖ ਰਹੀ ਏ। ਮੰਮਾ ਨੂੰ ਕਹਿਣਗੇ ਉਹ ਵੀ ਤਾ ਦੇਖ ਰਹੀ ਏ, ਵੱਡੀ ਭੈਣ ਵੱਡਾ ਭਰਾ ਦੇਖ ਰਿਹਾ। ਵੱਡਾ ਵੀਰ ਮੇਰਾ ਮੋਬਾਇਲ ਦੇਖ ਰਿਹਾ, ਮੈਨੂੰ ਕਿਉਂ ਮਨਾ ਕਰ ਰਹੇ ਓ। ਅੱਜ-ਕੱਲ ਅਸੀਂ ਮਨਾ ਕਰ ਈ ਨਹੀ ਸਕਦੇ। ਬੱਚੇ ਕਹਿੰਦੇ, ਆਸ-ਪਾਸ ਦੇ ਬੱਚਿਆਂ ਨੂੰ ਦੇਖੇਗਾ ਦੇਖੋ ਅਸੀਂ ਵਿ ਹਾਂ ਉਹ ਦੇਖੋ, ਉਹਦੀ ਮੰਮਾ ਨੇ ਵੀ ਦਿੱਤਾ ਤੁਸੀ ਮੈਨੂੰ ਮੋਬਾਈਲ ਮਨਾ ਕਰ ਰਹੇ ਹੋ। ਸਬ ਦੇ ਮਾਂ-ਪਿਓ ਦਿੰਦੇ ਨੇ ਤੁਸੀ, ਤੁਸੀ ਖ਼ਬਰਾਂ ਨੀ ਸੁਣੀਆਂ ਕਿਸੇ ਬੱਚੇ ਬੱਚੇ ਨੂੰ, ਮਾਂ ਨੇ ਮੋਬਾਈਲ ਦੇਣ ਤੋ ਮਨਾ ਕਰਤਾ ਸੀ। ਬੱਚੇ ਨੇ, ਮਾਂ ਦਾ ਸਿਰ ਪਾੜ ਦਿੱਤਾ ਸੀ। ਫਿਰ ਮਾਂ ਹੌਸਪੀਟਲ ਹਾਂ, ਤੇ ਫਿਰ ਫੋਨ ਕੀਤਾ ਉਸ ਉਹਨੂੰ ਫੋਨ ਵੀ ਕੀਤਾ ਸੁੰ, ਕਿ ਮੰਮਾ ਨੂੰ ਚੋਟ ਲੱਗ ਗਈ ਪਿਓ ਆਇਆ, ਮਤਲਬ ਮਾਂ ਬਚ ਗਈ। ਤੇ ਇੱਕ ਕੇਸ ਵਿੱਚ ਕੀ ਹੋਇਆ, ਮੋਬਾਇਲ ਤੋਂ ਮਨਾ ਕੀਤਾ ਬੱਚੇ ਨੇ ਮਾਂ-ਪਿਓ ਨੂੰ। ਜਾਂ ਅਸੀਂ, ਟੋਲਟ ਕਲੀਨ ਨਹੀਂ ਕਰਦੇ, ਅਸੀਂ ਟੋਲਟ ਸਾਫ਼ ਕਰਦੇ ਆਂ, ਹਾਰਪਿਕ ਜਾਂ ਇੱਦਾਂ ਦੇ ਕੈਮੀਕਲ ਉਹਨੇ ਮਾਂ-ਪਿਓ ਨੂੰ ਪਿਲਾ ਦਿੱਤੀ, ਉਹਨਾਂ ਦੀ ਡਰਿੰਕ'ਚ। ਦੋਨੋ ਮਾਂ-ਪਿਓ ਮਰ ਗਏ। ਇਸ ਕਦਰ ਤੱਕ ਬੱਚੇ ਨੂੰ ਮੋਬਾਇਲ ਦਾ ਹੋ ਚੁੱਕਿਆ, ਕਿ ਮੋਬਾਇਲ ਨਹੀਂ ਛੱਡ ਸਕਦੇ, ਉਹਨਾਂ ਨੂੰ ਐਸੀ ਆਦਤ ਹੋ ਗਈ ਏ ਵਰਤੋਂ ਕਰ-ਕਰਕੇ
ਹੂੰ
ਮੋਬਾਈਲ ਛੱਡ ਈ ਨਹੀਂ ਸਕਦੇ।
ਛੱਡ ਨਹੀ ਸਕਦੇ।
ਉਹਨਾਂ ਨੂੰ ਮੋਬਾਈਲ ਚਾਈਦਾ। ਕੁਛ ਮਰਜ਼ੀ ਹੋਜੇ ਮੋਬਾਈਲ ਚਾਹੀਦਾ, ਕੁੜੀਆਂ ਨੇ ਸੂਸਾਇਡ ਹੋਣ ਪਿੱਛੇ ਵੀ ਖ਼ਬਰ ਆਈ ਸੀ, ਕੁੜੀ ਨੇ ਕੁੜੀ ਨੂੰ ਸੁਸਾਈਡ ਕਰ ਲਿਆ, ਕੋਈ ਗੇਮ ਜੇ ਪਬ, ਕੋਈ ਗੇਮਾਂ ਵੀ ਇਹੋ ਜਿਹੀਆਂ ਚੱਲ ਪਈਆਂ ਨੇ, ਗੇਮ ਦੇ ਨਾਲ ਬੱਚੇ ਦੇ ਦਿਮਾਗ ਨੂੰ ਐਸਾ, ਆਪਣੇ ਨਿਯੰਤਰਣ ਵਿੱਚ ਕਰ ਲੈਂ ਦੇ ਨੇ, ਕਿ ਹਾਂ ਆਪਣੇ ਨਿਯੰਤਰਣ'ਚ ਕਰਦੇ ਨੇ, ਕਿ ਉਹ ਤੁਸੀਂ, ਉਹਨਾਂ ਦੇ ਹੋ ਜਾਂਦੇ ਓ ਜੰਪ ਕਰਤਾ ਦੋ ਕੁੜੀਆਂ ਨੇ। ਉੱਤੋਂ ਦੀ ਛਲਾਂਗ ਲਗਾ ਦਿੱਤੀ ਬਿਲਡਿੰਗ ਤੋਂ, ਮਤਲਬ ਅੱਜ ਅੱਜ-ਕੱਲ, ਤੁਸੀਂ ਸੋਚ ਵੀ ਨਹੀਂ ਸਕਦੇ ਕਿ ਕਿੰਨਾ ਬੁਰੀ ਤਰ੍ਹਾਂ ਅਸੀਂ ਆ ਮੋਬਾਈਲ ਸਕ੍ਰੀਨ, ਬੱਚਿਆਂ ਨੂੰ ਖ਼ਰਾਬ ਕਰ ਰਹੀ ਏ।
ਬਿਲਕੁਲ, ਤੁਹਾਡੀ ਨਾ ਅਵਾਜ਼ ਬਹੁਤ ਘੱਟ ਆ ਰਹੀ ਏ
ਅੱਛਾ, ਮੈਂ ਤੇਜ਼ ਕਰਦੀ ਆ, ਜਿਵੇਂ ਜਿੰਨੇ ਮੋਬਾਈਲ ਦਾ ਅਵਿਸ਼ਕਾਰ ਕੀਤਾ ਸੀ ਨਾ ਬੰਦੇ ਨੇ, ਉਹਨੇ ਖੁਦ ਵੀ ਆਪਣੀ ਔਲਾਦ ਨੂੰ ਮੋਬਾਇਲ ਨਹੀਂ ਦਿੱਤਾ, ਦੋ ਸਾਲ।
ਅੱਛਾ। ਦੇਖੋ, ਅਤੇ ਬਾਕੀ ਜਿਹੜੀ ਦੁਨੀਆ ਸਾਰੀ, ਬਿਲਕੁਲ ਇੰਨੀ ਆਦੀ ਹੋ ਗਈ ਏ ਮੋਬਾਈਲ ਦੀ।
ਉਹਨੂੰ ਪਤ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਐਂਦੇ ਕੀ ਸਾਈਡ ਇਫੈਕਟ ਹੈਗੇ ਨੇ, ਕੀ ਗਲਤ ਅਸਰ ਨੇ ਉਹਨੇ ਆਪਣੇ ਬ ਬੱਚਿਆਂ ਨੂੰ ਵੀ ਨਹੀਂ ਦਿੱਤਾ। ਕਹਿ ਰਹੇ ਛੋਟੇ ਬੱਚੇ ਦੇ ਦਿਮਾਗ ਦੀ ਪਰਤ ਇੰਨੀ ਪਤਲੀ ਹੁੰਦੀ ਏ, ਉਹ ਰੇ ਜਦੋਂ ਕਿਰਨਾ ਨਿਕਲਦੀ ਏ ਨਾ
ਹ
ਉਹ ਦਿਮਾਗ ਅਸਰ ਕਰਦੀਆਂ, ਧੀਰੇ-ਧੀਰੇ ਬੱਚੇ ਦੀ ਨੀਂਦ ਕਟਦੀ ਏ, ਸੋਚਣ ਦੀ ਸ਼ਕਤੀ ਘਟਦੀ ਏ। ਜੇ ਅੱਜ-ਕੱਲ ਰੀਲਾਂ ਬੱਚੇ ਦੇਖਦੇ ਨੇ ਬਹੁਤ ਜ਼ਿਆਦਾ। ਰੀਲਾਂ ਦਾ ਸਾਈਡ ਇਫੈਕਟ ਕੀ ਏ, ਕਿ ਰੀਲ ਇੱਕ ਮਿੰਟ 'ਚ ਉੱਤੇ ਜਾਂਦੀ ਏ, ਦੂਜੀ ਰੀਲ ਬੱਚੇ 'ਚ ਨਾ ਸਬਰ ਖ਼ਤਮ ਹੋ ਰਿਹਾ। ਰੀਲਾਂ ਜਲਦੀ-ਜਲਦੀ ਆਂਦੀਆਂ, ਹੁਣ ਅਗਲੀ ਵੇਖਾਂ ਕਿਹੜੀ ਰੀਲ ਐ। ਅੱਛਾ, ਹੁਣ ਉਹ ਰੀਲ ਦੇਖਾ ਕਿਹੜੀ ਐ। ਸਪੀਡ ਅਲ ਹਾਂ, ਸਬਰ ਖ ਤੇ ਮੂੜ ਏ ਬੱਚਿਆਂ ਦਾ, ਅਸੀਂ ਇਹ ਚੀਜ਼ਾਂ ਸਮਝ ਨੀ ਪਾ ਰ‌ਏਆਂ। ਤੇ ਸਾਡੀ ਜਨਰੇਸ਼ਨ, ਜੋ ਸਾਡਾ ਐਹ ਖ਼ਰਾਬ ਹੋ ਰਿਐ ਸਾਡਾ, ਅਗੇ ਸਾਡਾ, ਅੱਗੇ ਤੋਂ ਸਾਡਾ ਫਿਊਚਰ ਐ ਸਾ ਡਾ, ਸਾਡਾ ਬਵਿੱਸ਼ੇ ਨੇ ਸਾਡੇ ਬੱਚੇ, ਸਾਡਾ ਭਵਿੱਖ ਖ਼ਤਮ ਹੋ ਰਿਆ, ਅਸੀਂ ਬੱਚਿਆਂ ਨੂੰ ਹੁਣੇ ਤੋਂ ਮਾਵਾਂ ਈ, ਮਾਵਾਂ ਈ ਕਹਿੰਦੇ ਗੁਰੂ ਹੁੰਦੀਆਂ ਨੇ ਸਾਂਨੂੰ ਬੱਚਿਆਂ ਨੂੰ ਸਮਝਾਣ ਦੀ ਬੋਤ ਲੋੜ ਐ।
ਸਾ ਅੱਜ-ਕੱਲ੍ਹ ਮਾਵਾਂ ਕਹਿੰਦੀਆਂ ਨੇ ਮੇਰਾ ਬੱਚਾ ਰੋਟੀ ਖਾ ਲ‌ਏ, ਚਾਹੇ ਕੋਈ ਨੀ ਮੈ ਮਦਾ ਮੰਗਾਂ ਦੇ ਦਿਓ, ਬੱਚਾ ਭੁੱਖਾ ਨਾ ਰਵੇ। ਅੱਜ-ਕੱਲ੍ਹ ਮਾਵਾਂ ਐ ਕਹਿੰਦੀਆਂ ਨੇ। ਪਰ ਐ ਐਫ਼ਡ ਮਾਵਾਂ ਕਿੰਨਾ ਕੁ ਕਰ ਲੈਣਗੀਆਂ, ਕਿੰਨਾ ਕੁ ਜ਼ੋਰ ਲਾ ਲੈਣਗੀਆਂ। ਕਿਉਂਕਿ, ਬੱਚੇ ਜੋ ਏ ਨਾ ਇੰਨੇ ਜਿੱਦੀ ਹੋਗੇ ਨੇ ਨਾ, ਮੋਬਾਇਲ ਨੇ ਈ ਬੱਚਿਆਂ ਨੂੰ ਜਿੱਦੀ ਕਰਤੈ। ਤੇ ਇਸ ਕਰਕੇ ਨਾ, ਬੱਚੇ ਜਿਦੀ 'ਚ ਮਾਂ ਪਿਓ ਦੇ ਕੈਣਾ ਵੀ ਨੀ ਮੰਨਦੇ। ਆਪਣੀ ਜਿੱਦ ਮਨਵਾ ਕੇ ਰੈਂਦੇ ਨੇ, ਓ ਮਾਂ ਪਿਓ ਜੇੜੇ ਨੇ ਨਾ ਓ ਫੇਰ ਮਜਬੂਰ ਹੋ ਜਾਂਦੇ ਨੇ।
ਨੀ ਅਸੀਂ ਬਾਰ ਵੀ ਰੇਸਤਰਈ 'ਚ ਜਾਂਨੇ ਆ, ਉੱਥੇ ਵੀ ਅਗਰ ਅਸੀਂ ਰੋਟੀ ਖਾ ਰੇਆ, ਅਸੀਂ ਦੋਸਤਾਂ ਨਾਲ ਬੈਠੇ, ਯਾਰਾਂ ਦੋਸਤਾਂ ਨਾਲ ਗੱਲਾਂ ਕਰ ਰਿਆ ਸਾਨੂੰ ਮੰਨ ਲੋ, ਬੱਚੇ ਸਾਨੂੰ ਤੰਗ ਕਰ ਰਹੇ ਨੇ ਅਸੀਂ ਖੁਦ ਕਹਿੰਨੇ ਹੁੰਨੇ ਆ, ਪੁੱਤਰ ਤੂੰ ਮੋਬਾਈਲ ਦੇਖ ਲੈ ਸਾਨੂੰ ਪਰੇਸ਼ਾਨ ਨਾ ਕਰ। ਓਹਨੂੰ ਮੋਬਾਈਲ ਦੇਤਾ, ਓ ਅਪਣਾ ਲੱਗ ਗਿਆ ਅਸੀਂ ਆਪਣਾ ਗੱਲਾਂ ਮਾਰ ਰ‌ਏਆ। ਪਰ ਓ ਬੱਚੇ ਨੂੰ ਕਿੰਨਾ ਖ਼ਰਾਬ ਕਰ ਰਿਐ, ਸੋਚੋ।
ਸਈ
ਬਹੁਤ ਬੁਰਾ ਅੱਛਾ-ਅੱਛਾ ਮੈਂ ਹੁਣੇ, ਹੁਣ ਵਾ ਹੁਣ ਆਗੀ ਭੈਣ ਜੀ ਆਵਾਜ਼ ਮੇਰੀ?
ਹਾਂਜੀ, ਹੁਣ ਆਈ।
ਅੱਛਾ-ਅੱਛਾ ਠੀਕ ਐ, ਹਾਂਜੀ। ਹੋਰ ਦੱਸੋ ਭੈਣ ਜੀ, ਫਿਰ ਹੁਣ ਬੱਚੇ ਦਾ ਕਰੀਏ ਕੀ ਅਸੀਂ? ਅਸੀਂ ਆਪ ਮਜ਼ਬੂਰ ਹੋਗੇਆ, ਬੱਚਿਆਂ ਦੇ ਹੱਥੀਂ।
ਬਿਲਕੁੱਲ-ਬਿਲਕੁਲ ਵੇਖੋ ਜੀ, ਬੱਚਿਆਂ ਨੂੰ ਸਮਝਾਣਾ ਵੀ ਸਾਡਾ ਫਰਜ਼ ਐ। ਪਰ ਐ ਕੀ ਬੱਚੇ ਅੱਜ-ਕੱਲ੍ਹ ਜੋ ਐ ਨਾ ਜਿੱਦੀ ਬੋ ਨੇ ਸਮਝਦੇ ਨੀ ਤੇ ਅਸੀਂ ਕੋਸ਼ਿਸ਼ ਆਪਣੇ ਵਲੋਂ ਪੂਰੀ ਕਰਦੇ ਆ। ਪਰ ਐ ਹੁਣ, ਐ ਚੀਜ਼ਾਂ ਨੇ ਬੱਚਿਆਂ ਨੂੰ ਇੰਨਾ ਆਦੀ ਬਣਾ ਲਿਆ ਕਿ, ਐਹ ਬੱਚਿਆਂ ਦੇ ਕੰਟਰੋਲ 'ਚ ਹੋ ਗਈਆਂ ਨੇ ਤੇ ਮਾਂ ਤੁਹੀਂ ਬੱਚਿਆਂ ਦੇ ਕੰਟਰੋਲ 'ਚ ਹੋ ਗਏ ਨੇ, ਮਾਪੇ ਬੱਚਿਆਂ ਕੋਲ਼ ਡਰਨ ਲੱਗ ਗਏ ਨੇ। ਜੇ ਤੁਸੀਂ ਗੱਲਾਂ ਦੱਸੀਆਂ ਨਾ ਸੁਣ ਕੇ ਲੱਗ ਰਿਐ ਕੀ, ਬੱਚਿਆਂ ਨੂੰ ਕੁੱਛ ਟੋਕਣਾ ਵੀ ਅੱਜ-ਕਲ੍ਹ ਗੁਨਾਂਹ ਬਣ ਗਿਆ। ਅਸੀਂ ਬੱਚਿਆਂ ਨੂੰ ਹੁਣ ਟੋਕ ਨੀ ਸਕਦੇ ਕਿਸੇ ਗੱਲ ਤੋਂ ਮਨਾ ਨੀ ਕਰ ਸਕਦੇ।
ਨਈ ਪਰ ਕਰਨਾ ਪਏਗਾ ਜੀ, ਬੱਚੇ ਥੋੜ੍ਹਾ ਖ਼ਰਾਬ ਕਰਨੇ ਨੇ ਅਪਣੇ। ਕਰਨਾ ਪਏਗਾ ਸਾਨੂੰ ਬੱਚੇ ਨੀ ਖ਼ਰਾਬ ਕਰਨੇ, ਸਮਝਾਣ ਦੀ ਲੋੜ ਐ ਬੱਚਿਆਂ ਨੂੰ। ਮਾਂ ਪਿਓ ਆਪ ਵੀ ਸਮਝਣ, ਪਿਆਰ ਨਾਲ ਡਾਂਟਣਾ ਨੀ ਕੁਝ ਨੀ ਕਰਨਾ ਆਰਾਮ ਨਾਲ, ਬੱਚੇ ਕੋ ਮੋਬਾਈਲ ਦਾ ਤਰੀਕਾ ਕੀ ਐ ਖੋਣ ਦਾ, ਓਹਨੂੰ ਕੋਈ ਹੋਰ ਚੀਜ਼ਾਂ ਉਤੇ ਫੜਾ ਦੋ, ਮੋਬਾਈਲ ਲੈਲੌ, ਅਸੀਂ ਅੱਛਾ ਐ ਲੈਲ਼ਾ। ਚਲੋ ਅਸੀਂ ਖੇਲਦੇ ਆ, ਅਸੀਂ ਐ ਕਰਦੇ ਚਲੋ ਆ ਪਤਾ ਉਦੇ ਨਾਲ ਖੁਦ ਖੇਲਣਾ ਪਏਗਾ, ਉਨੂੰ ਟਾਈਮ ਦੇਣਾ ਪ‌ਏਗਾ ਤੁਹਾਨੂੰ ਤਾਂ ਈ ਓ ਪਾਏਗਾ।
ਹਾਂ ਅਸੀਂ ਟਾਈਮ ਦਵਾਂਗੇ ਬੱ ਚਿਆਂ ਨੂੰ, ਆਓ ਅਸੀਂ ਏ ਖੇਡਣੇ ਆ, ਆਓ ਬਾਰ ਚਲੀਏ, ਆਓ ਬਾਰ ਗੇਮ ਖੇਡਣੇ ਆ ਝੂੱਲੇ ਲਈਏ, ਆਓ ਪਾਰਕ ਚਲੀਏ, ਬੱਚਿਆਂ ਦਾ ਟਾਈਮ ਐਥੇ ਸਪੈਂਡ ਕਰੋ ਜਾਦਾ, ਆਓ ਪਾਰਕ ਚੂਲੈ ਕੇ ਆਨੇ ਆ ਤਾਂਕੀ ਬੱਚੇ ਨੂੰ ਐਕਟੀਵਿਟੀਜ਼ ਹੋਣ, ਬੱਚਾ ਕੋਈ ਐਕਟੀਵਿਟੀ ਕਰੇ।
ਬਿਲਕੁੱਲ-ਬਿਲਕੁੱਲ। ਚੰਗਾ ਭੈਣ ਜੀ, ਤੁਹਾਡੇ ਨਾਲ ਮੈਨੂੰ ਬੜਾ ਚੰਗਾ ਲੱਗਿਆ ਗੱਲ ਕਰਕੇ, ਤੁਸੀਂ ਬੋ ਚੰਗੀਆਂ ਗੱਲਾਂ ਮੈਨੂੰ ਦੱਸੀਆਂ, ਚੰਗਾ ਭੈਣ ਜੀ, ਵਾਏਗੁਰੂ ਜੀ, ਸਸ ਸ਼੍ਰੀ ਕਾਲ।